ਹੈਲੋ, ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਏ ਤੁਹਾਡਾ
ਵਧੀਆ ਜੀ ਤੁਸੀਂ ਸੁਣਾਓ।
ਹੈਲੋ-ਹੈਲੋ,
ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ ਵਧੀਆ ਤੁਸੀਂ ਸੁਣਾਓ। ਮੈਂ ਕਿਹਾ ਵਧੀਆ ਤੁਸੀਂ ਸੁਣਾਓ।
ਹੈਲੋ-ਹੈਲੋ,
ਆਵਾਜ਼ ਆ ਰਹੀ ਆ।
ਹੈਲੋ,
ਹਾਂਜੀ,
ਹੈਲੋ,
ਹੈਲੋ,
ਹੈਲੋ-ਹੈਲੋ,
ਹੈਲੋ-ਹੈਲੋ, ਹੈਲੋ, ਹੈਲੋ,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
ਹਾਂਜੀ, ਹੋਰ ਕੀ ਕਰਦੇ ਸੀ।
ਮੈਂ ਬਸ
ਹੋਰ ਕੀ ਕਰਦੇ ਸੀ, ਅੱਛਾ। ਅੱਛਾ ਹਾਂਜੀ ਅੱਛਾ ਹੋਰ ਹੋਰ ਸੁਣਾਓ?
ਵਧੀਆ ਚੜ੍ਹਦੀ ਕਲਾ।
ਅੱਛਾ ਹੋਰ ਅੱਛਾ, ਹੋਰ ਦੱਸੋ ਤੁਸੀਂ? ਆਪਣੇ
ਹਜ਼ੂਰ ਸਾਹਿਬ। ਜਿਹੜਾ ਹਜ਼ੂਰ ਸਾਹਿਬ ਏ। ਉਹ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਤਯੁਗੀ ਤਪ ਅਸਥਾਨ ਏ।
ਹਾਂਜੀ-ਹਾਂਜੀ,
ਮਹਾਰਾਜ ਦਾ ਪਹਿਲਾ ਪਿਛਲੇ ਜਨਮ ਦਾ ਨਾਮ ਦੁਸ਼ਟ ਦਮਨ ਜੀ ਸੀ।
ਅਤੇ ਹੁਣ ਮਹਾਰਾਜ ਫਿਰ ਕੱਲ੍ਹ ਯੁੱਗੇ 'ਚ ਜਦੋਂ ਅਵਤਾਰ ਧਾਰਿਆ ਮਹਾਰਾਜ ਦਾ ਨਾਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਸਵੇਂ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਦਸਵੀਂ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹੋਏ ਨੇ ਜਿਹੜੇ ਦੱਖਣ ਚ ਜਾ ਕੇ ਉਹਨਾਂ ਨੇ ਦੁਬਾਰਾ ਆਪਣਾ ਸਤਿਯੁਗੀ ਸਥਾਨ ਪ੍ਰਗਟ ਕੀਤਾ ਸੀ। ਬਾਈ ਇੱਥੇ ਮਹਾਰਾਜ ਨੇ ਉਹ ਨਗੀਨਾ ਘਾਟ ਤੋਂ ਮਹਾਰਾਜ ਨੇ ਤੀਰ ਛੱੜਿਆ ਸੀ, ਗੋਦਾਵਰੀ ਦੇ ਕੰੰਢੇ ਤੋਂ ਅਤੇ ਉਹ ਜਿੱਥੇ ਤੀਰ ਲੱਗਿਆ ਸੀ, ਉਹ ਤੀਰ ਲੱਗਿਆ ਸੀ, ਹਜ਼ੂਰ ਸਾਹਿਬ ਮੇਨ
ਅੱਛਾ
ਹਾਂ ਉਹ ਮਹਾਰਾਜ ਦਾ ਜਿੱਥੇ ਅੱਜ ਮਹਾਰਾਜ ਦਾ ਦਰ ਦਸਮ ਸ਼੍ਰੀ ਆਦ ਜੀ ਦਰਬਾਰ ਸ਼੍ਰੀ ਦਸਮਝੀ ਦਰਬਾਰ ਸ਼੍ਰੀ ਸਰਵ ਵਲੋਂ ਦਰਬਾਰ ਜੀ ਦਾ ਪ੍ਰਕਾਸ਼ ਕੀਤਾ ਅੰਦਰ ਸ਼ਸਤਰ ਸਜਾਏ ਜਾਂਦੇ ਨੇ, ਉਹ ਸਤਯੁਗ ਸਥਾਨ ਹੈ ਨਦੇੜ-ਨਦੇੜ 'ਚ ਹਜ਼ੂਰ ਸਾਹਿਬ ਨਦੇੜ ਹਾਂਜੀ ਤੇ ਮੈਂ ਗਿਆ ਸੀ, ਦੀਵਾਲੀ ਤੋਂ ਦੋ ਦਿਨ ਪਹਿਲੇ
ਅੱਛਾ
ਲਾਸਟ ਟਾਈਮ ਤੇ ਉੱਥੇ ਦੇਖਿਆ ਬਈ ਤਖਤ ਦਾ ਇਸ਼ਨਾਨ ਹੁੰਦਾ ਹੈ, ਗੋਦਾਵਰੀ ਤੋਂ ਨਾ ਗੋਦਾਵਰੀ ਤੋਂ ਬੰਦਾ ਹਾਂਜੀ-ਹਾਂਜੀ-ਹਾਂਜੀ ਦੀਵਾਲੀ ਤੋਂ ਪਹਿਲੇ ਗਿਆ ਸੀ, ਦੋ ਦਿਨ ਦਿਵਾਲੀ ਤੋਂ ਇੱਕ ਦਿਨ ਪਹਿਲੇ ਛੋਟੀ ਦਿਵਾਲੀ ਵਾਲੇ ਦਿਨ ਉੱਧਰ ਤਖ਼ਤ ਦਾ ਇਸ਼ਨਾਨ ਹੁੰਦਾ ਜਦੋਂ ਜਦੋਂ ਤਖ਼ਤ ਦਾ ਇਸ਼ਨਾਨ ਹੁੰਦਾ ਨਾ, ਤੇ ਉਦੋਂ ਬੰਦਾ ਗੋਦਾਵਰੀ 'ਤੇ ਜਦੋਂ ਆਪਣੀ ਗਾਗਰ ਲੈ ਕੇ ਪਾਣੀ ਭਰਨ ਜਾਂਦਾ ਨਾ ਅਤੇ ਉਹ ਤਿੰਨ ਵਾਰੀ ਭਰ ਕੇ ਆਏ ਨਾ, ਇੱਕ ਵਾਰੀ ਜਾ ਕੇ ਭਰਦਾ ਫਿਰ ਆ ਕੇ ਇੱਥਰ ਤਖਤ ਤੇ ਮਤਲਬ ਕਿ ਦਿੰਦਾ ਉੱਥੇ ਔ ਉੱਧਰ ਅੰਦਰ ਸਾਰੇ ਤਖ਼ਤ ਦਾ ਹੀ ਇਸ਼ਨਾਨ ਹੁੰਦਾ ਸਾਰੇ ਸਾਰੇ ਸ਼ਸਤਰਾਂ ਨੂੰ ਬੜੇ ਸਤਿਕਾਰ ਨਾਲ ਅਹ ਫੌਜਾਂ ਬਾਹਰ ਲੈ ਕੇ ਆਉਂਦੀਆਂ ਨੇ, ਫਿਰ ਉਹਨਾਂ ਨੂੰ ਦੂਜੇ ਕਮਰੇ ਸਜਾਏ ਜਾਂਦੇ ਨੇ ਫਿਰ-ਫਿਰ ਹਾਂਜੀ ਫਿਰ ਉੱਥੋਂ ਦੀ ਗੋਦਾਵਰੀ ਦਾ ਸਾਰਾ ਜਲ ਆਉਦਾ, ਉਹ ਗੋਦਾਵਰੀ ਦੇ ਸਾਰੇ ਗਾਗਰ ਭਰ ਕੇ ਸਾਰੀ ਸੰਗਤ ਆਉਂਦੀ ਹੈ ਬੜੀ-ਬੜੀ ਦੂਰੋਂ ਸੰਗਤਾਂ ਆਈ ਹੂੰਦੀ ਹੈ, ਪੰਜਾਬ ਤੋਂ ਹਰਿਆਣੇ ਤੋਂ ਹੋਰ ਵੀ ਹੋਰ ਵੀ ਰਾਜਸਥਾਨ ਤੋਂ ਹਾਂਜੀ, ਨਹੀਂ-ਨਹੀਂ-ਨਹੀਂ, ਨਾ ਦੀਵਾਲੀ ਤੋਂ ਇੱਕ ਦ! ਜਦੋਂ ਮੈਂ ਗਿਆ ਸੀ ਦੀਵਾਲੀ ਤੋਂ ਇੱਕ ਦਿਨ ਪਹਿਲੇ, ਉਸ ਦਿਨ ਉੱਥੇ? ਤਖ਼ਤ ਦਾ ਇਸ਼ਨਾਨ ਹੁੰਦਾ ਹੈ। ਜਦੋਂ ਤੱਕ? ਤਖਤ ਦਾ ਇਸ਼ਨਾਨ ਹੁੰਦਾ ਹੈ। ਗੋਦਾਵਰੀ ਦੇ ਕੰਢੇ ਤੋਂ ਤਿੰਨ ਵਾਰੀ ਬੰਦਾ ਭਰ ਕੇ ਆਏ ਨਾ? ਆਪਣਾ ਗਾਗਰ, ਤੇ ਤਖਤ ਦਾ ਇਸ਼ਨਾਨ ਹੋ ਜਾਂਦਾ। ਇੰਨੀ ਸੰਗਤ ਹੁੰਦੀ ਹੈ। ਅਤੇ ਸਾਰੇ ਸ਼ਸਤਰਾਂ ਨੂੰ ਬੜੇ ਸਤਿਕਾਰ ਨਾਲ ਲੈ ਕੇ ਜਾਂਦੇ, ਨੇ ਬਾਹਰ ਫਿਰ ਦੂਜੇ ਕਮਰੇ 'ਚ ਉਹਨਾਂ ਦਾ ਮਤਲਬ ਕਿ, ਸ਼ਸਤਰਾਂ ਦੀ ਅੱਛੀ ਤਰ੍ਹਾਂ ਸਤਿਕਾਰ ਕਰਦੇ ਨੇ ਸ਼ਸਤਰਾਂ ਨੂੰ ਚੰਗੀ ਤਰ੍ਹਾਂ, ਮਤਲਬ ਕਿ, ਮਤਲਬ ਕਿ ਉਹਨਾਂ ਦਾ- ਬੜੇ -ਬੜੇ ਪਿਆਰੇ ਢੰਗ ਨਾਲ ਉਹਨਾਂ ਨੂੰ ਸਤਿਕਾਰ ਨਾਲ, ਰੱਖਦੇ ਨੇ ਫਿਰ ਸਾਰੇ ਤਖ਼ਤ ਦਾ। ਬਾਰ ਨਿਸ਼ਾਨ ਸਾਹਿਬਾਂ ਦਾ ਇਸ਼ਨਾਨ ਹੁੰਦਾ ਹੈ।
ਹਾਂਜੀ।
ਫਿਰ ਉਹ ਇਸ਼ਨਾਨ ਹੁੰਦਾ ਹੈ। ਇਸ਼ਨਾਨ ਹੋ, ਇਸ਼ਨਾਨ ਹੋਣ, ਤੋਂ ਬਾਅਦ? ਫਿਰ ਉਹ ਸਾਰੇ ਸ਼ਸਤਰਾਂ ਨੂੰ- ਬੜੇ ਸਤਿਕਾਰ ਨਾਲ ਲਿਆਇਆ ਜਾਂਦਾ, ਅੰਦਰ ਸਜਾਇਆ ਜਾਂਦਾ। ਅੰਦਰ ਨਗਾੜਾ ਵਜਦਾ ਰਹਿੰਦਾ ਹੈ।
ਅੱਛਾ!
ਨਗਾੜਾ ਵੱਜਦਾ ਰਹਿੰਦਾ ਓਧਰ। ਹਾਂਜੀ, ਸ਼ਸਤਰਾਂ ਉਹਦੇ 'ਚ ਮਹਾਰਾਜ- ਨਹੀਂ ਮੈਂ ਹਰ ਸਾਲ ਨਹੀਂ? ਪਿਛਲੀ ਵਾਰ ਗਿਆ ਸੀ, ਉਸ ਤੋਂ ਪਿਛਲੀ ਵਾਰ ਗਿਆ ਸੀ। ਤੇ ਉਸ ਤੋਂ ਪਹਿਲੇ, ਦੋ ਹਜ਼ਾਰ ਬਾਈ- ਬਾਈ 'ਚ ਗਿਆ ਸੀ।
ਅੱਛਾ।
ਤਿੰਨ ਵਾਰੀ ਹੋ ਕੇ ਆਇਆ।
ਅੱਛਾ-ਅੱਛਾ।
ਤੇ ਉੱਥੇ ਨਗਾੜਾ, ਨ ਮਤਲਬ ਕਿ ਨਗਾੜਾ ਵੱਜਦਾ ਰਹਿੰਦਾ, ਤੇ ਸ਼ਸਤਰ ਬੜੇ ਸਤਿਕਾਰ ਨਾਲ? ਪਿਆਰ ਨਾਲ ਅੰਦਰ ਲੈ ਕੇ ਆਉਂਦੇ ਨੇ। ਸਿੰਘ, ਹਾਂ ਤੇ ਉਸ- ਉਸ ਤੋਂ ਬਾਅਦ- ਫਿਰ ਸ਼ਸਤਰਾਂ ਨੂੰ, ਅੰਦਰ ਸਜਾਇਆ ਜਾਂਦਾ। ਬੜੇ? ਬੜੇ ਅੱਛੇ, ਬਹੁਤ ਅੱਛੇ, ਬੜੇ ਪਿਆਰ, ਤੇ ਸਤਿਕਾਰ ਨਾਲ ਸਜਾਇਆ ਜਾਂਦਾ ਹੈ। ਫਿਰ ਉੱਧਰ! ਹਾਂਜੀ ਫਿਰ ਸ਼ਾਮਾਂ ਨੂੰ, ਸਾਰਾ ਦੀਵਾਨ ਦੁਬਾਰਾ ਸੱਜ ਜਾਂਦਾ। ਸਾਰਾ ਉਹਨੂੰ- ਮਤਲਬ ਕਿ ਤਖਤ ਇਸ਼ਨਾਨ- ਸਾਰਾ ਤਖ਼ਤ ਦਾ ਇਸ਼ਨਾਨ ਕਰਾਉਣ ਤੋਂ ਬਾਅਦ, ਫਿਰ ਸ਼ਸਤਰਾਂ ਨੂੰ ਅੰਦਰ? ਸਜਾਇਆ ਜਾਂਦਾ। ਫਿਰ ਦੁਬਾਰਾ, ਦੁਬਾਰਾ ਕੁਛ ਉਵੇਂ ਹੀ, ਮਤਲਬ ਕਿ ਸੱਜ ਜਾਂਦਾ, ਫਿਰ ਸ਼ਾਮਾਂ ਨੂੰ ਰਾਹਿਰਾਸ ਸਾਹਿਬ ਦਾ ਪਾਠ ਹੁੰਦਾ। ਹ
ਅੱਛਾ?
ਸੇਮ ਰੋਟੀਨ, ਹਾਂਜੀ। ਏਦਾਂ। ਫਿਰ ਉਸ ਉਸ ਤੋਂ ਬਾਅਦ, ਉਸ ਤੋਂ ਬਾਅਦ ਦੇਖਿਆ ਕਿ ਉਹ। ਸ਼ਾਮੀ ਫਿਰ ਇੱਕ, ਸ਼ਾਇਦ ਅਗਲੇ ਦਿਨ, ਫਿਰ ਉਹ ਇੱਕ, ਮਹੱਲਾ ਕੱਢਦੇ ਨੇ। ਜਿਹਦੇ ਚ ਮਹਾਰਾਜ ਦੇ ਨਿਸ਼ਾਨ ਹੁੰਦੇ ਨੇ। ਤੇ ਸਿੰਘ ਸ਼ਸਤਰ ਐ ਕੇ ਕੀਰਤਨ ਕਰਦੇ ਹੋਏ ਜਾਂਦੇ ਨੇ। ਫਿਰ ਉਹ ਹੱਲਾ ਬੋਲ- ਚੌਂਕ 'ਤੇ ਜਾ ਕੇ, ਉੱਥੇ ਅਰਦਾਸ ਬੇਨਤੀ ਕਰਕੇ। ਫਿਰ ਹੱਲੇ ਨਾਲ, ਉਹ ਸ਼ਸਤਰ ਲੈ ਕੇ, ਅੱਗੇ ਦੌੜਦੇ ਨੇ। ਪੂਰਾ ਜੰਗ ਦਾ ਮਾਹੌਲ ਜਿਹਾ ਬਣਦਾ ਵਧੀਆ ਜਿਹਾ। ਏਦਾਂ ਹਾਂਜੀ, ਬੜੀ ਚੜ੍ਹਦੀ ਕਲਾ ਵਾਲਾ ਸੀਨ ਹੁੰਦਾ। ਉਹ ਵੇਖਣ ਵਾਲਾ। ਬਹੁਤ ਹੀ- ਬਹੁਤ ਹੀ ਚੜ੍ਹਦੀ ਕਲਾ ਲਾ, ਫਿਰ- ਫਿਰ ਉਹ ਜਾ ਕੇ, ਫਿਰ ਉਹਦੇ ਉਹ ਕੀ ਨਾਮ ਹੈ। ਉਹਦੇ ਵਿੱਚ ਮਹਾਰਾਜ ਦਾ ਇੱਕ ਘੋੜਾ ਵੀੁੰ, ਮਹਾਰਾਜ ਦਾ ਘੋੜਾ ਵੀ ਹੁੰਦਾ ਹੈ। ਘੋੜੇ ਦਾ ਨਾਮ, ਅਨਮੋਲ ਸਿੰਘ ਜੀ। ਉਹ ਮਹਾਰਾਜ ਦਾ ਰਾਕਾ, ਉਹਨੂੰ ਸਜਾਇਆ ਜਾਂਦਾ ਹੈ। ਉਹਨੂੰ ਇਰਾਕਾ ਵੀ ਕਹਿੰਦੇ ਨੇ। ਹਾਂਜੀ- ਉਹ ਇਰਾਕੇ ਨੂੰ ਸਜਾਇਆ ਜਾਂਦਾ। ਘੋੜੇ ਨੂੰ,
ਅੱਛਾ ਘੋੜੇ ਨੂੰ ਠੀਕ ਹੈ ਅੱਛਾ ਅੱਛਾ
ਹਾਂ ਇਹ ਰਾਕਾ ਹਾਂਜੀ ਤੇ ਉਹ ਘੋੜੇ ਨੂੰ ਬਹੁਤ ਬਹੁਤ ਸੋਨੇ ਦੇ ਕ ਉਹਦੀ ਕਾਠੀ ਵਿੱਚ ਚ ਸੋਨੇ ਦੇ ਜੋ ਸੋਨੇ ਨਾਲ ਸਜਾਈ ਜਾਂਦਾ ਉਹ ਘੋੜੇ ਨੂੰ ਉੱਤੇ ਕਹਿੰਦੇ ਨੇ ਮਹਾਰਾਜ ਪ੍ਰਥੱਕ ਹੈਗੇ ਨੇ ਤੇ ਉਹ ਫੇਰ ਉਹ ਘੋੜਾ ਅੱਗੇ ਅੱਗੇ ਚੱਲਦਾ ਤੇ ਓ ਘੌੜਾ ਅੱਗੇ- ਅੱਗੇ ਚੱਲਦਾ। ਹਾਂਜੀ ਫਿਰ ਉਸ ਤੋਂ ਬਾਅਦ, ਘੋੜੇ ਵਾਲਾ ਜੇੜਾ ਗੁਰਦੁਆਰਾ ਹੈ। ਉਥੇ? ਉੱਥੇ ਜਾ ਕੇ ਫੇਰ ਅਰਦਾਸ ਬੇਨਤੀ ਹੁੰਦੀ ਹੈ ਉੱਥੇ ਪ੍ਰਸ਼ਾਦਾ ਪਾਣੀ ਛਕਦੇ ਨੇ ਫਿਰ ਸ਼ਾਮੀ ਆ ਕੇ ਫਿਰ ਨਗੀਨਾ ਘਾਟ ਕੋਲ ਆ ਕੇ ਹਾਂਜੀ ਫਿਰ ਉਹਨਾਂ ਫਿਰ ਹਾਂਜੀ ਗੋਦਾਵਰੀ ਦੇ ਕੰੰਢੇ ' ਨਗੀਨਾ ਘਾਟ ਬਹੁਤ ਚੜ੍ਹਦੀ ਕਲਾ ਆਲਾ ਮਾਹੌਲ ਹੁੰਦਾ ਉੱਥੇ ਬੜੀ ਚੜ੍ਹਦੀ ਕਲਾ ਆਲੇ ਸਿੰਘ ਰਹਿੰਦੇ ਨੇ ਸਾਰੇ ਸ਼ਸਤਰ ਧਾਰੀ ਹੁੰਦੇ ਨੇ
ਅੱਛਾ ਅੱਛਾ ਅੱਛਾ
ਬਹੁਤ ਸ਼ਸਤਰ ਧਾਰੀ ਸਿੰਘ ਬਹੁਤ ਹੀ ਚੜ੍ਹਦੀ ਕਲਾ ਆਲਾ ਮਾਹੌਲ ਹੁੰਦਾ ਸਾਰੇ ਬ ਬਾਣੇ, ਸਾਰਿਆਂ ਨੇ ਸ਼ਸਤਰ ਪਾਏ ਹੁੰਦੇ ਨੇ। ਸ਼ਸਤਰ ਸਜਾਏ ਹੁੰਦੇ ਨੇ, ਦਮਾਲੇ ਸੋਹਣੇ ਜੰਗੀ ਦਮਾਲੇ ਬੰਨੇ ਹੁੰਦੇ ਨੇ, ਬਹੁਤ ਸੋਹਣੇ ਲੱਗਦੇ ਨੇ।
ਹਾਂ, ਦੀਵਾਲੀ ਕੋਲ ਬੜੀ ਸੰਗਤ ਜਾਂਦੀ ਏ ਨਾ
ਬਹੁਤ ਜ਼ਿਆਦਾ ਸੰਗਤ ਜਾਂਦੀ, ਬਹੁਤ ਚੜ੍ਹਦੀ ਕਲਾ ਮਹਾਰਾਜ ਕਹਿੰਦੇ ਨੇ ਮਹਾਰਾਜ ਅਠਾਰਾਂ ਘੰਟੇ ਉੱਥੇ ਹੁੰਦੇ ਨੇ।
ਅੱਛਾ
ਹਾਂਜੀ
ਅੱਛਾ-ਅੱਛਾ
ਮਹਾਰਾਜ ਅਠਾਰਾਂ ਘੰਟੇ ਉੱਥੇ ਹੁੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
ਹਾਂ ਕਹਿੰਦੇ ਨੇ, ਆਪਣੇ ਸਿੱਖ ਦਾ ਇੰਤਜ਼ਾਰ ਕਰਦੇ ਨੇ ਸੱਠ ਸਾਲ ਤੱਕ ਹਨਾ, ਬਈ ਸੱਠ ਸਾਲ ਦੀ ਉਮਰ ਤੱਕ ਮੇਰਾ ਸਿੰਘ ਆਏਗਾ
ਹਾਂਜੀ
ਹਾਂਜੀ-ਹਾਂਜੀ ਅੱਛਾ ਹੋਰ ਤੁਹਾਨੂੰ ਉੱਥੇ ਕੀ ਵਧੀਆ ਲੱਗਦਾ।
ਉੱਥੇ ਉੱਥੇ ਉਸ ਤੋਂ ਬਾਅਦ ਫੇਰ ਲੰਗਰ ਸਾਹਿਬ ਗੁਰਦੁਆਰਾ ਜਿੱਥੇ ਬਾਬਾ ਬਲਵਿੰਦਰ ਸਿੰਘ ਜੀ ਰਹਿੰਦੇ ਨੇ। ਬਾਬਾ ਬਲਵਿੰਦਰ ਸਿੰਘ ਜੀ, ਹਾਂਜੀ ਬਹੁਤ ਚੜ੍ਹਦੀ ਕਲਾ ਆਲੇ ਸੰਤ ਮਹਾਂਪੁਰਸ਼ ਨੇ ਤੇ ਹਜ਼ੂਰ ਸਾਹਿਬ ਹਜ਼ੂਰ ਸਾਹਿਬ ਜਿਹੜੇ ਅੰਦਰ ਸੇਵਾ ਕਰਦੇ ਨੇ ਉਹ ਬਾਬਾ ਕੁਲਵੰਤ ਸਿੰਘ ਜੀ ਨੇ। ਉਹ ਵੀ ਬੜੀ ਚੜ੍ਹਦੀ ਕਲਾ ਆਲੇ
ਹੁ ਹਾਂ, ਉਹ ਕਿਹੜੇ ਬਾਬਾ ਜੀ ਨੇ ਜਿਹੜੇ ਅੰਦਰ ਰਹਿੰਦੇ ਨੇ
ਉਹ ਅੰਦਰ ਸੇਵਾ ਕਰਨ ਜਾਂਦੇ ਨੇ ਜਿਹੜੇ ਮੇਨ ਤਖ਼ਤ ਦੇ ਉਹ ਬਾਬਾ ਕੁਲਵੰਤ ਸਿੰਘ ਜੀ ਨੇ।
ਹਾਂ ਕੁਲਵੰਤ
ਹਾਂਜੀ ਤੇ ਉਸ ਤੋਂ ਬਾਅਦ ਗਿਆਰਾਂ ਵਜੇ ਦ ਸਵੇਰ ਦੇ ਗਿਆਰ੍ਹਾਂ ਵਜੇ ਪੰਜ ਨੰਬਰ ਗੇਟ ਕੋਲ ਉਹ ਭੋਗ ਦੀ ਦਾਲ ਛਕਾਈ ਜਾਂਦੀ ਏ
ਅੱਛਾ
ਹਾਂਜੀ
ਅੱਛਾ ਹੋਰ, ਹੋਰ ਉੱਥੇ ਬੜੇ ਸਾਰੇ ਸੁਣਿਆ ਗੁਰਦੁਆਰੇ ਨੇ ਨਾ।
ਹਾਂਜੀ ਹੋਰ ਉੱਥੇ ਫੇਰ ਨੇੜੇ-ਤੇੜੇ ਫਿਰ ਮਤਲਬ ਕਿ ਥੋੜ੍ਹੀ ਜਿਹੀ ਦੂਰ ਲਾ ਲਉ ਪੰਜ-ਦਸ ਕਿਲੋਮੀਟਰ ਦੂਰ ਸ਼ਾਇਦ ਏਨੇ ਅਬਵ ਤੇ ਮਾਤਾ ਸਾਹਿਬ ਕੌਰ ਦੇਵਾ ਜੀ ਦਾ ਗੁਰਦੁਆਰਾ ਉੱਥੇ ਮਾਤਾ ਜੀ ਨੇ ਬੜਾ ਤੱਪ ਸਥਾਨ ਏ, ਉਹਨਾਂ ਦਾ ਵੀ ਉਸ ਤ ਜੁਗੀ ਮ ਮਾਤਾ ਜੀ ਮਾਤਾ ਜੀ ਉੱਥੇ ਮਾਤਾ ਸਾਹਿਬ ਕੌਰ ਦੇਵਾਂ ਜੀ ਜਿਹੜੀ ਖਾਲਸੇ ਦੀ ਮਾਤਾ ਏ
ਖਾਲਸਾ ਜੀ ਦੀ ਹਾਂ, ਖਾਲਸਾ ਜੀ
ਉਹਨਾਂ ਨੇ ਉੱਥੇ ਬੜਾ ਨਾਮ ਜਪਿਆ ਮਾਤਾ ਸਾਹਿਬ ਕੌਰ ਦੇਵਾਂ ਜੀ ਦਾ ਹਾਂਜੀ ਗੁਰੂਦੁਆਰਾ ਉੱਥੇ।
ਹਾਂਜੀ, ਹਾਂਜੀ, ਹਾਂਜੀ।
ਹਾਂਜੀ, ਔਰ ਜਿਹੜੇ ਜਿਹੜੇ ਕੀ ਨਾਮ ਹੈ ਆਪਣਾ ਜਿੜੇ ਹਜ਼ੂਰ ਸਾਹਿਬ ਦੇ ਨੇੜੇ ਗੋਦਾਵਰੀ ਦੇ ਕੰੰਢੇ 'ਤੇ ਹੈਗੈ। ਉਹ ਉਹ ਗੁਰੂਦੁਆਰਾ ਹੈਗਾ ਨਗੀਨਾ ਘਾਟ ਜੀ ਅਤੇ ਨਾਲ ਹੀ ਨਾਲ ਹੀ ਲੰਗਰ ਸਾਹਿਬ।
ਅੱਛਾ।
ਹਾਂ ਉੱਥੇ ਜਿੰਨੇ ਵੀ ਯਾਤਰੂ ਆਉਂਦੇ ਨਾ ਸਾਰੇ ਲੰਗਰ ਸਾਹਿਬ। ਦੇ ਨਾਲ ਹੀ ਬਿਲਡਿੰਗਾਂ ਬਣੀਆਂ ਹੋਈਆਂ, ਅੱਠ-ਅੱਠ ਦਸ-ਦਸ ਫਲੋਰ ਨੇ ਉੱ ਉੱਥੇ ਜਾ ਕੇ ਸਾਰੇ ਸਟੇਅ ਕਰਦੇ ਨੇ। ਹਾਂਜੀ। ਫਿਰ ਰਾਤੀ ਫਿਰ ਰਾਤੀ ਡੇਢ ਵਜੇ ਗਾਗਰ ਭਰਨ ਜਾਂਦੇ ਨੇ।
ਅੱਛਾ-ਅੱਛਾ ਹਾਂ ਮੈਂ ਨੀ ਗਈ, ਮੈਂ ਉੱਥੇ ਕਦੀ ਹਾਂ ਮੈਂ ਕਦੇ ਗਈ ਨਹੀਂ ਮੈਂ ਸੁਣਿਆ ਭਾਈ।
ਕਹਿੰਣਾ ਹਜ਼ੂਰ ਸਾਹਿਬ ਮੇਨ ਤਖਤ ਉੱਥੋਂ ਦੀ ਉੱਥੋਂ ਦੀ ਸੰੰਤ ਮਾਂ ਪੁਰਖ ਹੈਗੇ ਨੇ ਮਾਂ ਉਹਨਾਂ ਦਾ ਨਾਮ ਨਹੀਂ ਚੇਤੇ ਉਹ ਆਉਂਦੇ ਨੇ ਉਹ ਗਾਗਰ ਲੈ ਕੇ ਜਾਂਦੇ ਨੇ ਉਹ ਗਾਗਰ ਖਾ ਉਹ ਫਿਰ ਉੱਧਰੋਂ ਦੀ ਗਾਗਰ ਪਾਰ ਕੇ ਕੇ ਗੋਦਾਵਰੀ ਦੇ ਕੰੰਢੇ ਤੋਂ ਨਾਮ ਜਪਦੇ ਜਪਦੇ ਜਾਂਦੇ ਨੇ ਨਾਮ ਜਪਦੇ ਜਪਦੇ ਗੁਦਾਵਰੀ ਦੇ ਕੰੰਢੇ ਤੋਂ ਗਾਗਰ ਭਰ ਕੇ ਫਿਰ ਲਿਆਂਂਦੇ ਨੇ। ਫਿਰ ਅੰਦਰ ਹੀ ਇਸ਼ਨਾਨ ਕਰਾਉਂਦੇ ਨੇ ਅੰਦਰ ਤਖਤ ਦਾ।
ਅੱਛਾ, ਅੱਛਾ, ਹਮ। ਹਾਂ ਤੁਸੀ ਵੈਸੇ ਤੁਹਾਡੀ ਵੈਸੇ
ਹਾਂਜੀ।
ਹਾਂਜੀ ਅਤੇ ਠੀ ਅੱਛਾ ਚਲੋ ਹਾਂ ਤੁਹਾਡੀ ਗੱਲ ਸੁਣ ਕੇ ਮੈਨੂੰ ਬੜਾ ਅੱਛਾ ਲੱਗਿਆ। ਬਹੁਤ ਵਧੀਆ ਤੁਸੀਂ ਵਿਚਾਰ ਕੀਤੀ ਹੈ ਚਲੋ ਅਗਲੀ ਕੋਲ ਵਿਚ ਕਰਾਗੇ ਠੀਕ ਹੈ।
ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ਼੍ਰੀ ਆ ਕੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ।